ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਵਧੀਆ। ਤੁਸੀਂ ਸੁਣਾਓ।
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀਗੇ?
ਬਸ ਝਾੜੂ ਪੋਚੇ ਲਾਏ ਦੇ ਵਿਹਲੇ ਨੀ ਹੋਏ।
ਓਕੇ- ਓਕੇ ਬੜੇ ਲੇਟ ਹੋ ਗਏ ਤੁਸੀਂ ਤਾਂ
ਹਾਂਜੀ- ਹਾਂਜੀ ਉ ਬੱਚੇ ਆਏ ਹੋਏ ਨਾ ਘਰ। ਹਾਂਜੀ ਬਸ ਉਹਦੇ ਕਰਕੇ ਥੋੜਾ ਜਾ ਹੋ ਜਾਂਦਾ।
ਓਕੇ- ਓਕੇ ਮਤਲਬ ਇਸ ਤੋਂ ਬਾਅਦ ਫਰ ਤੁਸੀਂ ਦੁਪਹਿਰ ਦੇ ਖਾਣੇ ਦੀ ਤਿਆਰੀ ਕਰਦੇ ਹੋਵੋਗੇ।
ਜੀ ਨ ਮੈਂ ਨਾ ਸਵੇਰੇ ਉੱਠ ਕੇ ਸਬਜ਼ੀ ਸੁਬਜ਼ੀ ਬਣਾ ਲੈਂਨੀ ਆ ਸਵੇਰੇ ਉੱਠ ਕੇ ਸਬਜ਼ੀ ਵੀ ਬਣਾ ਲਈਏ। ਆਟਾ ਵੀ ਗੁੰਣ ਲਿਆ ਬਸ ਸਵੇ ਬੇਟਾ ਲੈ ਕੇ ਚਲਾ ਗਿਆ ਹੋਆ। ਹੁਣ ਆਪਾਂ ਬਸ ਆਪਣੇ ਈ ਫੁਲਕੇ ਬਣਾਣੇ ਐ।
ਠੀਕ ਹੈ ਜੀ ਠੀਕ ਹੈ ਹੋਰ ਬੱਚਿਆਂ ਨਾਲ ਕਿਤੇ ਘੁੰਮਣ ਫਿਰਨ ਨੀ ਗਏ ਫੇਰ ਤੁਸੀਂ?
ਬੱਚੇ ਸਗੋਂ ਸਾਡੇ ਘਰ ਘੁੰਮਣ ਆਏ ਹੋਏ ਐ।
ਨਹੀਂ ਚਲੋ ਕਈ ਵਾਰ ਐਵੇਂ ਹੁੰਦਾ ਹਨਾ ਵੀ ਚਲੋ ਕੋਈ ਹੋਰ ਆਪਾਂ ਕਿਤੇ ਜਾਂਨੇ ਆ ਬੱਚਿਆਂ ਨੂੰ ਹੁੰਦਾ। ਵੀ ਕਿਤੇ ਖਾਣ ਪੀਣ ਜਾਂ ਕਿਤੇ ਵੀ ਇਏਦਾਂ ਦੀ ਜਗਾ ਤੇ।
ਏਦਾਂ ਤਾਂ ਸ਼ਾਮ ਨੂੰ ਅਸੀ ਰੋਜ਼ ਚਲੇ ਜਾਈਦਾ ਪਰਸੋ ਡਿਨਰ ਕਰਨ ਵੀ ਬਾਹਰ ਗਏ ਸੀਗੇ। ਬੱਚੇ ਆਏ ਹੋਏ ਆ ਤੇ ਕਹਿੰਦੇ ਚਲੋ ਬਾਹਰ ਚਲੀਏ ਫੇਰ ਬਾਹਰ ਡਿਨਰ ਵੀ ਕਰਕੇ ਆਏ ਆਂ। ਸ਼ਾਮੀ ਕਹਿੰਦੇ ਡੋਸਾ ਖਾਨਾ ਐ ਮੈਂ ਕਿਹਾ ਚਲੋ ਲੈ ਚਲਦੀ।
ਚਲੋ ਵਧੀਆ ਗੱਲ ਐ ਜੀ, ਇਹੀ ਹੁੰਦਾ ਬੱਚਿਆਂ ਨੂੰ ਤਾਂ ਹਾ ਛੁੱਟੀਆਂ ਦੇ ਇਹੀ ਲਾਲਚਾ ਵੀ ਚਲੋ ਮਹੀਨਾ ਹੈਗਾ ਹਨਾ ਵੀ ਚਲੋ ਕੁਛ ਬੱਚਿਆਂ ਨੂੰ ਤਾਂ ਜ਼ਿਆਦਾ ਘੁੰਮਣ- ਫਿਰਨ ਖਾਣ- ਪੀਣ ਤੱਕ ਦਾ ਹੀ ਹੁੰਦਾ।
ਹਾਂ ਪਰ ਅਸੀਂ ਮੈਦੇ ਮੁੱਦੇ ਵਾਲੀ ਚੀਜ਼ ਨੀ ਮੈਂ ਬਾਕੀ ਘਰ ਵੀ ਕੁਛ ਬਣਾ ਕੇ ਇਹਨਾਂ ਨੂੰ ਖਵਾ ਦੇਨੀ ਹੁੰਨੀ ਆ। ਜਿਵੇਂ ਮਕਰੋਨੀ, ਪਾਸਤਾ ਵਗੈਰਾ ਸੂਜੀ ਵਾਲਾ ਲਿਆ ਕੇ ਉ ਬਣਾ ਕੇ ਇਹਨਾਂ ਨੂੰ ਖਵਾ ਦਿੱਤਾ।
ਹਾਂਜੀ- ਹਾਂਜੀ ਡੇਲੀ ਦਾ- ਡੇਲੀ ਦਾ ਤਾਂ ਫੇਰ ਬਾਹਰ ਵੀ ਦੇਖੋ ਖ਼ਰਾਬ ਕਰਦਾ ਹਨਾ।
ਹਾਂਜੀ- ਹਾਂਜੀ।
ਕਿਉਂਕਿ, ਜਿਹੜੇ ਉਹ ਤੇਲ, ਘੀ ਵਗੈਰਾ ਯੂਜ ਕੀਤੇ ਹੁੰਦੇ ਨੇ ਉਹ ਵਧੀਆ ਵੀ ਨਹੀਂ ਹੁੰਦੇ ਹੈਗੇ ਕੁਆਲਿਟੀ ਵਗੈਰਾ। ਹਾਂਜੀ- ਹਾਂਜੀ। ਚਲੋ ਵਧੀਆ ਗੱਲ ਹੈ ਜੀ ਘੁੰਮਿਆ ਏਧਰ ਦੀ ਹਨਾ। ਪਰ ਐਵੇਂ ਆ ਵੀ ਚਲੋ ਕੰਮ ਥੋੜਾ ਜਿਹਾ ਵੱਧ ਜਾਂਦਾ ਜਿਵੇ ਤੁਸੀਂ ਹੁਣ ਕਹਿ ਰਹੇ ਹੋ ਵੀ ਜੇ ਲੱਗੇ ਹੋਏ ਹੋ।
ਹਾਂਜੀ- ਹਾਂਜੀ, ਬਸ ਬੱਚਿਆਂਦੀ ਤੇ ਮੈਂ ਦਸ ਵਜੇ ਵਿਹਲੀ ਹੋ ਜਾਂਦੀ ਹਾਂ ਸਫਾਈਆਂ ਕਰਕੇ। ਬਸ ਹੁਣ ਬੱਚੇ ਆਏ ਕਰਕੇ ਨਾ ਫੇਰ ਉਹਨਾਂ ਦਾ ਨਹਾਣਾ- ਧੋਣਾ ਉੱਠਣਾ ਲੇਟ।
ਬਿਲਕੁਲ। ਹਾਂਜੀ- ਹਾਂਜੀ ਨਹੀਂ ਇਹ ਤਾਂ ਗੱਲ ਹੈ ਜੀ।
ਇਹ ਤਾਂ ਕ। ਹੋਰ ਬਸ ਠੀਕ ਹੈਗਾ ਜੀ। ਵਧੀਆ ਸਭ। ਹਾਂਜੀ। ਹੋਰ ਤੁਸੀਂ ਨਾਲੀ ਵਗੈਰਾ ਰੋਟੀ- ਰੂਟੀ ਸਬਜ਼ੀ -ਸੁਬਜ਼ੀ ਕੁਛ।
ਹਾਂਜੀ। ਅਸੀਂ ਵੀ ਬਸ ਅੱਜ ਲੇਟ ਹੋ ਗਏ ਸੀਗੇ। ਮਤਲਬ ਅੱਜ ਨਾ ਸਬਜ਼ੀ ਨੀ ਬਣੀ ਹੋਈ ਸੀਗੀ ਨਹੀਂ ਤਾਂ ਮਤਲਬ ਅਸੀਂ ਤਾਂ ਦੇਖੋ ਸ਼ਾਮ ਨੂੰ ਬਣਾ ਲੈਂਦੇ ਹਾਂ ਸਬਜ਼ੀ ਹਨਾ। ਤੇ ਜਿਸ ਤਰ੍ਹਾਂ ਮਤਲਬ ਕਿ ਸੂਬ ਦਾ ਨਾਸ਼ਤਾ ਵੀ ਹੋ ਜਾਂਦਾ, ਪਰ ਅੱਜ ਮਤਲਬ ਦੇ ਉਹ ਸਬਜ਼ੀ ਬਣੀ ਵੀ ਨਹੀਂ ਸੀਗੀ ਤਾਂ ਕਰਕੇ ਅੱਜ ਲੇਟ ਹੋ ਗਏ ਸੀਗੇ। ਤੇ ਹੁਣ ਬਸ ਅਸੀਂ, ਸਵੇਰ ਦਾ ਖਾ ਕੇ ਹਟੇ ਹਾਂ।
ਤੇ ਮੈਂ ਨਾ ਗਰਮੀ ਬੜੀਆ ਸਭ ਜੈਂ ਸਵੇਰੇ ਬਣਾ ਲੈਂਦੀ ਹਾਂ, ਜੋ ਵੀ ਬਣਾਉਣੀ ਹੈ।
ਓਕੇ- ਓਕੇ ਨਹੀਂ ਅਸੀਂ ਤਾਂ ਸ਼ਾਮ ਟਾਈਮ ਬਣਾਉਂਦੇ ਹਾਂ।
ਅੱਛਾ ਜੀ।
ਹਾਂਜੀ- ਹਾਂਜੀ। ਸ਼ਾਮ ਟਾਈਮ ਬਣਾ ਕੇ ਫਿਰ ਸਵੇਰ ਦਾ ਵੀ ਚਲੋ ਵਧੀਆ ਚੱਲ ਜਾਂਦਾ।
ਹੂ, ਨਹੀਂ ਉਹ ਨਾ ਬੇਟੇ ਨੇ ਜਾਣਾ ਹੁੰਦਾ ਜੋਬ ਤੇ। ਉਸ ਕਰਕੇ ਨਾ ਤਾਜ਼ੀ ਬਣਾਉਣੀ ਪੈਂਦੀ ਉਹਦੇ ਕਰਕੇ ਨਾ ਫੇਰ ਉਹ ਖਰਾਬ ਹੋ ਜਾਂਦੀ ਟਿਫਨ ਵਿੱਚ।
ਹਾਂਜੀ- ਹਾਂਜੀ, ਨਹੀਂ।
ਹਾਂ। ਫੇਰ ਇਸ ਕਰਕੇ ਨਾ ਤਾਜ਼ੀ ਸਵੇਰੇ ਉੱਠ ਕੇ ਹੀ ਬਸ ਜੋ ਦਾਲ- ਸਬਜ਼ੀ ਬਣਾਉਣੀ ਹੈ। ਉਹ ਬਣਾ ਲਈ ਉਹ ਫਿਰ ਲੈ ਗਿਆ ਹੋਇਆ ਆਪਣਾ ਲੰਚ ਵੀ। ਬ੍ਰੇਕਫਾਸਟ ਕਰ ਲਿਆ ਸੀਗਾ। ਬਾਕੀ ਆਪਾਂ ਘਰ। ਗੇ ਆ ਦੋ ਕੁਝਣਾ ਤਾਂ ਤਵਾ ਧਰਾਂਗੇ ਹੁ ਪ੍ਰਸ਼ਾਦੇ ਬਣਾ ਲਾਂਗੇ।
ਹਾਂਜੀ- ਹਾਂਜੀ ਤੁਸੀਂ ਮਤਲਬ ਜ਼ਿਆਦਾਤਰ ਚੀਜ਼ਾਂ ਘਰ ਹੀ ਬਣਾਉਂਦੇ ਹੋ ਜਾਂ ਜਿਵੇਂ ਹੁਣ ਕਈ ਵਾਰ ਫਾਸਟ ਫੂਡ ਖਾਣ ਦਾ ਮਨ ਹੁੰਦਾ ਹਨਾ। ਤਾਂ ਤੁਸੀਂ ਘਰ ਹੀ ਬਣਾਉਂਦੇ ਹੋ ਜਾਂ ਜ਼ਿਆਦਾਤਰ ਬਾਹਰੋਂ ਹੀ ਮੰਗਵਾਉਂਦੇ ਹੋ।
ਪਤਾ ਕੀ ਫਾਸਟ ਫੂਡ ਨਹੀਂ ਅਸੀਂ ਬਾਹਰੋਂ ਨੀ ਮੰਗਵਾਉਂਦੇ।
ਓਕੇ।
ਹਾਂਜੀ। ਬਾਹਰੋਂ ਨਹੀਂ, ਮੈਂ ਕਹਿ ਰਹੀ ਫਾਸਟ ਫੂਡ ਮੈਂ ਜਿਵੇਂ ਇਹ ਹੈਗਾ ਨਾ। ਪਾਸਤਾ, ਮਕਰੂਨੀ ਵਗੈਰਾ ਮੈਂ ਬਣਾ ਲੈਂਨਿ ਹਾਂ। ਜਿਹੜੇ ਮੋਮੋਜ਼ ਹੈ ਨਾ ਉਹ ਮੈਨੂੰ ਬਿਲਕੁਲ ਨੀ ਪਸੰਦ ਹੈ ਕੱਚਾ- ਕੱਚਾ ਮੈਦਾ ਜੇ ਹੁੰਦਾ ਮੈਂ
ਨਹੀਂ, ਮੋਮੋਸ ਵੀ ਇੱਕ ਤਾਂ ਦੇਖੋ ਦੂਜੇ ਹੁੰਦੇ ਨੇ ਫਰਾਈ ਕੀਤੇ ਹੋਏ ਹੁੰਦੇ ਨੇ ਉਹ ਤਾਂ ਵਧੀਆ ਹੁੰਦੇ ਨੇ। ਤੇ ਇੱਕ- ਦੂਜੇ ਹੁੰਦੇ ਨੇ ਜਿਹੜੇ ਮਤਲਬ ਉਹ, ਉਹ ਇਕੱਲੇ ਉਹਨਾ ਨੂੰ ਸਟੀਮ ਵਾਲੇ ਹੁੰਦੇ। ਨੇ ਉਹ- ਉਹ ਇਕੱਲੇ ਭਾਂਪ ਕੇ ਬਣਦੇ ਨੇ ਉਹ ਤਾਂ ਮੈਂ ਵੀ ਨੀ ਕਦੇ ਖਾਧੀ। ਹੈਗੇ ਤੇ ਮੈਨੂੰ ਮਤਲਬ ਉਹ ਦੇਖਣ ਚ' ਵੀ ਨੀ ਵਧੀਆ ਲੱਗਦੇ ਹੈਗੇ। ਤੇ ਦੂਜੇ ਫਰਾਈ ਕੀਤੇ ਹੋਏ ਤਾਂ ਵਧੀਆ ਲੱਗਦੇ।
ਹੂ, ਮੈਂ ਨਾ ਆਪੇ ਬਣਾ ਕੇ ਖਵਾ ਦਿੰਦੇ ਹੁੰਦੇ ਉਹਨਾਂ ਨੂੰ ਸੂਜੀ ਵਿੱਚ ਨਾ, ਸੂਜੀ ਦੇ ਵਿੱਚ ਦਹੀਂ ਪਾ ਕੇ ਨਾ ਤੇ ਬਰੀਕ-ਬਰੀਕ ਸਬਜ਼ੀਆਂ ਕੱਟ ਕੇ ਆਪੇ ਦਾ ਸਟੈਂਡ ਰੱਖਿਆ ਹੋਇਆ।
ਓਕੇ।
ਹਾਂਜੀ ਓ ਬਣਾ ਦੇਣੇ ਆ ਥੋੜ੍ਹਾ ਜਿਆ ਬਟਰ ਲਗਾ ਕੇ। ਤੇ ਆਪੇ ਮਤਬ ਜੇੜਾ ਸੂਜੀ ਦਾ ਬੈਟਰ ਘੋਲਿਆ ਓਇਆ ਓ ਪਾ ਦੇਣਾ। ਤੇ ਦਸ। ਇੱਕ ਮਿੰਟ ਗੈਸ ਤੇ ਇੰਜੀ ਈ ਰੱਖਣੇ, ਟੱਕਣ ਲਗਾਣਾ ਫੇਰ ਪਲਟਾ ਦੇਣੇ। ਫੇਰ ਬਟਰ ਥੋੜ੍ਹਾ ਥੋ੍ੜਾ ਲਗਾ ਦੇਣਾ ਉਪਰੋਂ ਦੀ। ਬੱਚਿਆਂ ਨੂੰ ਓ ਸ਼ਾਮ ਨੂੰ ਦਿੰਦੇ ਓ ਸਵਾਦ ਬਣਦੇ।
ਕੇੜੇ ਮਤਲਬ ਤੁਸੀਂ ਕਿੱਦਾਂ ਸਟੀਮ ਅਲੇ ਬਣਾਣੇ ਓ ਫੇਰ।
ਨਈ ਨਈ ਸਟੀਮ ਵਾਲੇ ਨੀ।
ਦੂਜੇ ਫਰਾਈ ਕੀਤੇ ਹੋਏ।
ਫਰਾਈ ਕੀਤੇ ਵੀ ਨੀ ਬਨਾਣੇ ਅੱਪੇ ਦਾ ਸਟੈਂਡ ਮਿਲਦਾ।
ਓਕੇ।
ਹਾਂਜੀ ਓ ਲਿਆਂਦਾ ਹੋਇਆ ਘਰ।
ਠੀਕ ਐ- ਠੀਕ ਐ ਮੈਂ ਤਾਂ ਮਤਲਬ ਏਦਾਂ ਦੀਆਂ ਚੀਜ਼ਾਂ ਬੋ ਘੱਟ ਬਣਾਣੀ ਆ ਨਾ ਮਲਬ ਹੈਈ ਨੀ ਮੈਨੂੰ, ਨਾ ਮੈਨੂੰ ਕੁਛ ਆਂਦਾ ਬਣਾਣਾ ਤਾਂ ਕਰਕੇ। ਫੇਰ ਮਤਲਬ ਜਦੋਂ ਮਨ ਥੋੜਾ ਬੋਤ ਚਲੋ ਹੁੰਦਾ ਹਨਾ, ਮਲਬ ਏ ਵੀ ਨੀ ਵੀ ਡੇਲੀ ਵਗੈਰਾ ਖਾਣਾ। ਕਦੇ ਹੋਇਆ ਮੀਨੇ ਬਾਅਦ ਹਨਾ, ਡੇਢ ਮੀਨੇ ਬਾਦ ਬਾਰ ਦਾ ਖਾ ਲਿਆ।
ਹੂੰ ਹੂੰ, ਹੂੰ ਨਈ ਹੁਣ ਬੱਚੇ ਆਏ ਹੋਏ ਨਾ ਬਸ। ਕੁਛ ਨਾ ਕੁਛ ਕਦੀ ਕੈ ਦਿੰਦੇ ਪਾਪੜ ਮੰ ਨਾਨੀ ਮੰਮਾ ਤਲ ਦੋ। ਚਲੋ ਚਾਅ‌ ਨਾਲ ਸ਼ਾਮੀ ਪਾਪੜ ਤਲ ਤੇ, ਖਾ ਲੋ।
ਸ‌ਈ ਐ ਜੀ ਜ ਹੋਰ ਕੀ ਕੁਛ ਬਣਾ ਲੈਂਣੇ ਓ ਤੁਸੀਂ ਏਦਾਂ ਦੀ ਰੈਸਪੀ?
ਬਸ ਅੱਪੇ ਵਗੈਰਾ ਏਨਾਂ ਨੂੰ ਬਣਾ ਕੇ ਖਵਾਏ ਨੇ, ਕੱਲ ਸ਼ਾਮ ਨੂੰ। ਨਾ ਪਰਸੋਂ ਸ਼ਾਮ ਨੂੰ, ਕੱਲ੍ਹ ਤਾਂ ਓ ਖਵਾਇਆ ਸੀਗਾ ਡੋਸਾ ਜਾ ਕੇ। ਤੇ, ਹੁਣ ਪੀਜ਼ਾ ਵਗੈਰਾ ਬਣਾ ਪਤਾ ਲੈਂਦੇ ਓ ਜੇੜਾ ਕੀ ਬੋਲਦੇ ਸਾਡੇ ਕੋਲ ਨਾ ਹੋਰ ਸਟੀਮਰ ਵਾਲਾ ਨੀ ਹੈਗਾ, ਜੀਦੇ ਤਾਂ ਹੋਰਸ ਉੱਪਰੋਂ ਵੀ ਹੀਟਸ ਆਂਦੀ ਐ। ਤੇ, ਓ ਨੀ ਹੈਗਾ ਸਾਡੇ ਕੋਲ।
ਠੀਕ ਐ।
ਓ ਮੈਂ ਆਪਣੀ ਭਰਜਾਈ ਨੂੰ ਦੇਖਿਆ ਸੀਗਾ, ਓਨਾਂ ਕੋਲ ਹੈਗਾ ਤੇ ਓ ਬਣਾ ਬਣ‌ਊ ਲੈਂਦੇ ਨੇ, ਪੀਜ਼ਾ ਵਗੈਰੇ।
ਓਵਨ ਦੇ ਵਿੱਚ ਬਣ ਜਾਂਦਾ ਉਹ।
ਹਾਂ ਓਵਨ ਦੇ ਵਿੱਚ ਈ ਕੈ ਰੀ ਆਂ, ਪਰ ਉੱਪਰੋਂ ਦੀ ਹੀਟਸ ਵਾਲਾ ਨੀ ਨਾ ਹੈਗਾ ਸਾਡੇ ਕੋਲ ਦੂਸਰਾ ਹੈਗਾ।
ਦੂਜਾ ਠੀਕ ਐ, ਠੀਕ ਐ।
ਸਬਜ਼ੀਆਂ ਵਗੈਰਾ ਗਰਮ ਹੋ ਜਾਂਦੀਆਂ, ਜੜਾ ਉੱਪਰੋਂ ਵੀ ਹੀਟਸ ਦਵੇ ਨਾ ਫੇਰ ਓਦੇ 'ਚ ਬਣਦਾ।
ਫੇਰ ਓਦਾਂ ਮਤਲਬ ਓਦੇ ਨਾਲ ਤੇ ਐਵੇਂ ਬਣਦਾ ਵੀ ਨੀ ਹੈਗਾ ਸ‌ਈ।
ਹਾਂ ਸ‌ਈ ਨੀ ਬਣਦਾ ਹੈਗਾ।
ਹਾਂਜੀ ਹਾਂਜੀ।
ਹੂੰਅ
ਵੈਸੇ ਵਧੀਆ ਹਨਾ, ਘਰੇ ਘਰੇ ਦਾ ਬਣਾਇਆ ਹੋਇਆ ਨਾ ਕਦੇ ਸਾਰੇ ਖਾ ਲੈਂਦੇ ਨੇ। ਨਾਲੇ ਉਂਜ ਵੀ ਚਲੋ ਫਰੈਸ਼ ਹੁੰਦੀ ਆ ਚੀਜ਼ ਹਨਾ। ਹੁਣ ਜੇ ਮਲਬ ਆਪਾਂ ਬਾਰੋਂ ਵੀ ਲੈ ਕੇ ਆਨੇ ਆਂ, ਜਿਵੇਂ ਹੁਣ ਬਰਗਰ ਵਗੈਰਾ ਲਗਾ ਲੋ ਜਾਂ ਕੁਛ ਵੀ ਹਨਾ। ਤੇ ਮੋਮੋਸ, ਸਪਿੰਗ ਰੋਲ, ਏ ਪਤਾ ਨੀ ਮਲਬ ਕਦੋਂ ਦੇ ਬਣੇ ਹੁੰਦੇ ਨੇ, ਓਹੀ ਗਰਮ ਵਗੈਰਾ। ਪਰ ਰਖ ਕੇ ਫੇਰ ਹਾਂਜੀ, ਹਾਂਜੀ। ਠੀਕ ਐ ਵੀ ਆ। ਹਨਾ ਵੀ ਹੁਣ ਓਹੀ ਤੇਲ ਦੇ ਵਿੱਚ ਓਹੀ ਘੀ ਦੇ ਵਿੱਚ, ਵਾਰ ਵਾਰ ਚੀਜ਼ਾਂ ਬਣਾਈ ਜਾਂਦੀਆਂ ਨੇ ਕਿੰਨਾ। ਤਾਡੇ ਤੇ ਪਾਓ, ਫਿਰ ਮਤਲਬ ਐਨੀ, ਐਨਾ ਪੜੇਆ ਹੋਏਆ ਵੀ ਦੇਖੋ ਅਪਾਂ ਨੂੰ ਖ਼ਰਾਬ ਕਰਦੈ, ਹਾਂਜੀ-ਹਾਂਜੀ।
ਏ ਤਾ ਹੈਗਾ, ਘਾਰ ਦੀ ਚੀਜ ਘਾਰ ਦੀ ਹੁੰਦੀ ਸਾਫ-ਸੁਥਰੀ।
ਬਿਲਕੁਲ-ਬਿਲਕੁਲ ਏ ਤਾ ਗੱਲ ਸਈ ਐ। ਮੈਂ ਤਾਂ ਬਾੱਸ ਮਲਬ, ਹਨਾ ਮੈਨੂੰ ਏਨਾ ਕੁੱਛ ਪਤਾ ਨੀ ਹੈਗਾ ਬਣਾਨ-ਬਨੂਨ ਬਾਰੇ ਤੇ ਮਤਲਬ ਮੈਂ ਜਿਦੇ ਨਾਲ ਗਾੱਲ ਕਰਦੀ ਆਂ ਨਾ, ਮੈਂ ਅਗਲੇ ਤੋਂ ਈ ਪੁੱਛ ਦੇਨੀ ਆਂ, ਵੀ ਤਾਨੂੰ ਕੀ ਬਨਾਣਾ ਆਂਦੈ, ਹਨਾ। ਤੇ ਮਤਲਬ ਚਲੋ ਜੇ ਕੋਈ-ਕੋਈ ਰੈਸਪੀ ਵਗੈਰਾ ਵਦੀਆ ਤਰੀਕੇ ਨਾਲ ਦਾੱਸ ਦਿੰਦਾ, ਫੇਰ ਮਤਲਬ ਦੇ ਲੈਂਨੇ ਆ, ਟਰਾਈ ਕਰਕੇ। ਪਰ ਓ ਓਹੀ ਹੈ ਨਾ ਮਤਲਬ, ਹਾਂਜੀ।
ਗੱਟੇ ਬਨਾ ਲੈਂਦੇ ਓ, ਬੇਸਨ ਦੇ?
ਓ ਕੀ ਹੁੰਦਾ?
ਅਸੀ ਨਾ, ਅ ਬੇਸਨ ਲੈ ਕੇ ਨਾ ਇੱਕ ਕੋਲੀ ਬੇਸਨ ਲੈ ਕੇ, ਤੇ ਖੁੱਲੇ ਡੋਂਗੇ ਦੇ ਵਿੱਚ ਪਾ ਕੇ, ਦੋ ਚਮੱਚ ਦਹੀਂ ਪਾ ਦੇਨੀ ਥੋੜਾ ਜਾ ਓਏਲ ਪਾ ਦੇਨੈ ਜਵੈਨ ਕਰੈਸ਼ ਕਰਕੇ ਪਾ ਦੇਨੀ ਏ, ਥੋੜਾ ਜਾ ਸੁੱਕਾ ਧਨੀਆ ਪਾ ਦੇਨੈ। ਹਲਦੀ, ਨਮਕ, ਮਿਰਚ ਪਾ ਕੇ ਓਨੂੰ ਸਖਤ ਆਟੇ ਦੀ ਤਰਾ ਗੁੰਨ ਲੈਨੈ।
ਠੀਕ ਏ ਜੀ।
ਫੇਰ ਓਨਾਂ ਨੂੰ ਹਾੱਤ ਵਿੱਚ ਥੋੜਾ ਜਾ ਓਏਲ ਲਗਾ ਕੇ, ਤੇ ਓਨਾਂ ਨੂੰ ਥੋੜਾ-ਥੋੜਾ ਤੋੜ ਕੇ ਨਾ, ਲੰਬੇ-ਲੰਬੇ ਬਨਾਨੇ ਅਪਨੇ ਹਾੱਤ ਨਾਲ, ਫਿਰ ਇੱਕ ਪਤੀਲੇ ਚ ਪਾਨੀ ਉੱਬਲਨੈ-ਉਬਲਨੇ ਰੱਖ ਦੇਨੈ, ਉਬਾਲਨੇ ਵਸਤੇ, ਤੇ ਓਦੇ ਵਿੱਚ ਸੁੱਟੀ ਜਾਨੇ।
ਓਕੇ ਉਬਲਦੇ ਪਾਣੀ ਵਿੱਚ।
ਜਦੋਂ ਪੰਦਰਾਂ ਕ ਮਿੰਟ ਚੰਗੇ ਉਬਲ ਗਏ ਨਾ, ਫੇਰ ਉਸ ਤੋਂ ਬਾਦ ਉਨੂੰ ਇੱਕ ਪਲੇਟ ਚ ਕਾ ਕੱਡ ਲੈਣੇ।
ਠੀਕ ਏ ਜੀ।
ਕਾੱਡ ਕੇ ਤੇ ਫੇਰ ਜਦੋ ਥੋੜੇ ਜੇ ਠੰਡੇ ਹੋਗੇ ਫੇਰ ਓਨਾ ਨੂੰ ਕਾੱਟ ਲੈਣੇ ਗੋਲ-ਗੋਲ।
ਓਕੇ, ਓਕੇ।
ਹਾਂਜੀ, ਗੋਲ-ਗੋਲ ਕੱਟਨੈ, ਫੇਰ ਉਦਰੋਂ ਦੀ ਆਪਾਂ ਮਸਾਲਾ ਸਾਰਾ ਤੇਆਰ ਕਾਰ ਲੈਨੈ।
ਹਾਂਜੀ।
ਗ੍ਰੈਂਡ ਕਰਕੇ ਪੇਆਜ, ਟਮਾਟਰ ਵਗੈਰਾ ਲਸਨ, ਅੰਦਰਕ ਜੋ ਵੀ ਹੈਗਾ ਸਬ ਕਰਕੇ ਗ੍ਰੈਡ, ਫੇਰ ਓਨਾਂ ਨੂੰ ਥੋੜੇ ਜੇ ਓਏਲ ਦੇ ਵਿੱਚ ਤਲ ਲੈਣ ਮਤਲਬ ਭੁੰਨ ਲੈਣਾ ਮਸਾਲੇ ਨੂੰ, ਤੇਆਰ ਕਰ ਲੈਣਾ ਫੇਰ ਅ ਜੇੜਾ, ਜੇੜੇ ਗੱਟੇ ਚ ਆਪਾਂ ਪਾਨੀ ਉਬਾਲੇਆ ਸੀ ਨਾ, ਓਈ ਪਾਨੀ ਆਪ ਓਦੇ ਚ ਪਾ ਦੇਨੈ, ਪੇਆਜ ਕਿੱਤੇ ਗ੍ਰੈਂਡ ਚ।
ਠੀਕ ਏ ਜੀ।
ਹਾਂਜੀ ਤੋ ਉਬਾਲਾ ਆ ਗੇਆ ਓਨੂੰ ਚੰਗੀ ਤਰਾਂ ਫੇਰ ਉਸ ਤੋ ਬਾਦ ਆਪਾਂ ਜੇੜੇ ਗੱਟੇ ਕੱਟੇ ਨਾ, ਓ ਵਿੱਚ ਪਾ ਦੇਨੈ। ਰਸ ਮਿੱਸੀ ਤਰੀ, ਓ ਵੀ ਸਬਜ਼ੀ ਬੋਤ ਸਵਾਦ ਬਨਦੀ ਏ, ਮੈਂ ਕਦੀ-ਕਦੀ ਬਨਾ ਲੈਨ ਨੀ ਹੁੰਨੀ ਆਂ।
ਹਾਂਜੀ, ਨਹੀਂ ਚਲੋ ਦੇਖ ਸੁਣਨ ਡੀ ਚੀਜਾਂ ਤੂਸੀ ਦੱਸੇਆ ਨਾ ਸੌਖੀ ਵੀ ਲਾੱਗ ਰੀ ਐ, ਐਂਵੈ ਲਾੱਗ ਰੇਐ ਵੀ ਕੁੱਛ ਪਾੜਾ ਕੁੱਛ ਕਰਨੈ, ਹਨਾ।
ਹਾਂਜੀ।
ਹਾਂਜੀ-ਹਾਂਜੀ ਮਤਲਬ ਵਦੀਆ ਲੱਗ ਈ ਆ ਹਨਾ, ਚਲੋ ਕਦੇ ਆਪਾਂ ਟਰਾਈ ਕਾਰਕੇ ਦੇਖਾਂਗੇ, ਮੈਨੂੰ ਤਾਂ ਸਿਰਫ ਬਾੱਸ ਇੱਕ ਮੈਗੀ ਬਨਾਣੀ ਆਂਦੀ, ਇੱਕ ਪਾਸਤਾ ਬਨਾਣਾ ਆਂਦੈ ਇਸ ਉੱਪਰ ਕੁੱਛ ਨੀ, ਤੇ ਨਾ ਕਦੇ ਟਰਾਈ ਕੀਤੈ।
ਜੀ ਵਾਲਾ ਲੇਆਏਆ ਕਰੋ, ਮੈਦੇ ਵਾਲਾ ਨਾਲ ਲੇਆਏਆ ਕਰੋ।
ਅੱਛਾ ਜੀ
ਹਾਂਜੀ ਸੂਜੀ ਵਾਲਾ ਮਿਲਦਾ ਅਸੀਂ ਤੇ ਉਹੀ ਵਰਤਦੇ ਹਾਂ
ਠੀਕ ਹੈ ਠੀਕ ਹੈ
ਪਾਸਤਾ ਵੀ ਮਕਰੋਨੀ ਵੀ ਦੋ ਪੈਕੇਟ ਲਿਆ ਕੇ ਰੱਖੇ ਹੋਏ ਆ ਸਪੈਸ਼ਲ ਉਹਨੂੰ ਕਹੀਦਾ ਤੂੰ ਕਾਨਨ ਸ ਸੂਜੀ ਵਾਲਾ ਦੇਣਾ
ਓਕੇ ਓਕੇ ਜਿਵੇਂ ਮੈਂ ਤਾਂ ਮਤਲਬ ਜਦੋਂ ਕਈ ਵਾਰ ਮਨ ਜਾ ਕਰ ਰਿਹਾ ਹੁੰਦਾ ਹੈਨਾ ਮੈਗੀ ਵੀ ਘੱਟ ਈ ਬਣਾਉਂਦੀ ਆ ਨਾ ਮੈਗੀ ਦਾ ਵੀ ਇਨਾ ਦਿਲ ਕਰ
ਨਹੀਂ ਮੈਗੀ ਅਸੀਂ ਬਿਲਕੁਲ ਨਹੀਂ ਬਨਾਉਂਦੇ ਜੇ ਮੈਗੀ ਅਸੀਂ ਲਿਆਉਣੀ ਵੀ ਨਾ ਤਾਂ ਆਟੇ ਵਾਲੀ ਲਿਆਉਣੀ ਮੈਗੀ
ਓਕੇ- ਓਕੇ
ਹਾਂਜੀ ਉਹ ਵੀ ਅਸੀਂ ਉਹਨੂੰ ਇਹਨਾਂ ਉਹਨੂੰ ਇਹੀ ਕਹਿਣਾ ਸਾਨੂੰ ਆਟੇ ਵਾਲੀ, ਹਾਂਜੀ ਮੈਗੀ ਵੀ ਦੋ ਤਰ੍ਹਾਂ ਦੋ ਤਰ੍ਹਾਂ ਦੀ ਕਿ ਤਿੰਨ ਤਰ੍ਹਾਂ ਦੀ ਆਂਦੀ ਮੈਗੀ
ਓਕੇ
ਹਮ ਤੇ ਮੈਦੇ ਵਾਲੀ ਉਹ ਲਿਆਉਣੀ ਹੀ ਅਸੀਂ ਤਾਂ ਕਹਿਣਾ ਕਿ ਸਾਨੂੰ ਆਟੇ ਵਾਲੀ ਦੇ ਦੋ ਬੱਚਿਆਂ ਨੂੰ ਫਿਰ ਉਹੀ ਦੇਣੀ ਹੈ, ਫਿਰ ਖੁਸ਼ ਹੋ ਕੇ ਖਾ ਲੈਂਦੇ ਨੇ
ਹਾਂਜੀ- ਹਾਂਜੀ ਚਲੋ ਵਧੀਆ ਲੱਗਿਆ ਤਾਡੇ ਨਾਲ ਗੱਲ ਕਰਕੇ ਜੀ
ਹਾਂਜੀ ਠੀਕ ਹੈ ਅੱਛਾ ਜੀ